ਹੈਲੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ
ਵਾਹਿਗੁਰੂ ਜੀ ਕੀ ਫਤਿਹ ਜੀ, ਹੋਰ। ਹਾਂਜੀ -ਹਾਂਜੀ ਠੀਕ ਆ ਠੀਕ ਆ ਤੁਸੀਂ ਸੁਣਾਓ।
ਬਹੁਤ ਵਧੀਆ ਜੀ।
ਹੋਰ ਘਰ, ਹੋਰ ਘਰ -ਪਰਿਵਾਰ ਸਭ ਠੀਕ ਨੇ।
ਸਭ ਘਰ ਪਰਿਵਾਰ ਸਭ ਠੀਕ ਨੇ, ਤੁਸੀਂ ਸੁਣਾਓ ਤੁਹਾਡੇ ਘਰ ਪਰਿਵਾਰ ਸਭ ਠੀਕ ਨੇ ਨਾ।
ਹਾਂਜੀ- ਹਾਂਜੀ, ਸਭ ਵਧੀਆ- ਵਧੀਆ, ਹੋਰ। ਔਰ ਭਾਬੀ ਕਿਥੇ ਗਏ ਦੇ ਨੇ, ਮੈਂ ਫੋਨ ਕੀਤਾ ਚੱਕਦੇ ਹੀ ਨਹੀਂ ਪਏ ਉਹਤੇ।
ਉਹ ਨਾ ਆਪਣੇ ਪੇਕੇ ਗਏ ਹੈਗੇ, ਹੋ ਗਿਆ ਪੰਜ -ਛੇ ਦਿਨ ਹੋ ਗਿਆ, ਪੇਕੇ ਗਏ ਆ
ਅੱਛਾ, ਅੱਛਾ ਤੇ ਤਾਂ ਹੀ ਮੈਂ ਫੋਨ ਕਰ ਰਹੀ ਆ ਉਹਨਾਂ ਨੂੰ ਦੋ ਦਿਨਾਂ ਤੋਂ ਪਿਛਲੇ ਲਗਾਤਾਰ, ਤੇ ਉਹ ਫੋਨ ਹੀ ਨਹੀਂ ਚੁੱਕ ਰਹੇ ਮੈਂ ਕਿਹਾ ਚਲੋ ਹੁਣ ਤੁਹਾਨੂੰ ਕਰਨੀ ਆ, ਹਾਰ ਕੇ ਫੇਰ ਮੈਂ ਤੁਹਾਨੂੰ ਕੀਤਾ ਫੋਨ ਨਾ
ਅੱਛਾ, ਅੱਛਾ
ਅੱਛਾ, ਗਰਮੀਆਂ ਦੀਆਂ ਛੁੱਟੀਆਂ ਹੋਣੀਆਂ ਨਾ ਬੱਚਿਆਂ ਦੀਆਂ ਹਾਂ
ਤੇ ਛੁੱਟੀਆਂ ਹੁੰਦੀਆਂ ਸਾਡੇ ਇੱਧਰ, ਤੇ ਅਸੀ ਤੇ ਸਭ ਸਾਰੀ ਜਗ੍ਹਾ ਹੁੰਦੀ ਆ, ਹਰਿਆਣਾ 'ਚ ਸਾਰੀ ਜਗ੍ਹਾ ਹੀ ਹੁੰਦੀ ਛੁ ਛੁੱਟੀਆਂ ਹੁੰਦੀਆਂ, ਠੀਕ ਨਾ ਤੁਹਾਡੀ ਵੀ ਛੁੱਟੀਆਂ ਹੋਣੀਆਂ
ਹਾਂ-ਹਾਂ, ਸਾਡੀ ਵੀ ਛੁੱਟੀਆਂ ਹੀ ਨੇ ਹਾਂਜੀ, ਹਾਂਜੀ ਸਭ ਦੀ ਛੁੱਟੀਆਂ ਪਈਆਂ ਹੁੰਦੀਆਂ ਨੇ ਇੱਧਰ ਵੀ ਛੁੱਟੀਆਂ ਹੀ ਨੇ। ਤੇ ਮੈਂ ਤੁਹਾਨੂੰ ਪੁੱਛਣਾ ਸੀਗਾ
ਬੋਲੋ, ਬੋਲੋ ਕੀ ਪੁੱਛਣਾ ਪੁੱਛੋ ਦੱਸਣ ਨੂੰ ਤਿਆਰ ਹੈਗੇ ਆਪਾਂ ਬੋਲੋ।
ਮੈਂ ਤੇ ਸਾਡੀ ਭਾਬੀ ਕੋਲ ਪੁੱਛਣਾ ਸੀਗਾ ਭਾਬੀ ਨੇ ਨਾ ਉਸ ਦਿਨ ਸੂਟ ਪਾਇਆ ਦੇ ਸੀਗਾ
ਅੱਛਾ-ਅੱਛਾ
ਹੂੰ ਬਹੁਤ ਸੋਹਣਾ ਸੂਟ ਸੀ ਤੇ।
ਉਹ ਸੋਰੀ ਉਹ ਸੋਰੀ ਹਾਂਜੀ- ਹਾਂਜੀ ਬੋਲੋ।
ਕੀ ਹੁਣ ਤੇ ਮੈਂ ਤੇ ਭਾਬੀ ਕੋਲ ਪੁੱਛਣਾ ਸੀ ਤੁਸੀਂ ਪਤਾ ਨੀ ਨਾਲ ਜਾਂਦੇ ਹੋ ਕਿ ਨਹੀਂ ਸ਼ੋਪਿੰਗ ਤੇ
ਉਹ ਮੇਰੇ ਬਗੈਰ ਤੇ ਤੁਰਦੀ ਨੀ ਹੈਗੀ ਕਿਧਰੇ।
ਅੱਛਾ, ਅੱਛਾ ਫੇਰ ਤੇ ਠੀਕ ਏ ਫੇਰ ਤੇ ਤੁਹਾਨੂੰ ਹੀ ਪੁੱਛਣਾ ਚਾਹੀਦਾ।
ਬਿਲਕੁਲ, ਬਿਲਕੁਲ ਪੁੱਛੋ ਮੈਂ ਤੇ ਕਹਿ ਰਿਹਾ ਉਹ ਮੇਰੀ ਪਸੰਦ ਦਾ ਹੀ ਪਾਂਦੀ ਏ। ਆਪਾ ਜਿੱਥੇ ਉਂਗਲ ਦਰ ਤੇ ਭਾਬੀ ਨੇ ਜੋ ਸੂਟ ਪਾਇਆ ਦਾ ਸੀ ਬਹੁਤ ਸੋਹਣਾ ਸੀ ਹਾਂਜੀ। ਤੇ ਪਿੱਛੋਂ ਨਾ ਰਹੀ ਹੈ ਤੇ ਮੈਂ ਕੱਟ ਰਹੀ ਆ ਫੇਰ ਬਾਰ ਬਾਰ ਆਈ ਜਾ ਰਹੀ ਏ। ਹਾਂ ਬਹੁਤ ਪ੍ਰੇਸ਼ਾਨ ਕੀਤਾ ਦੇਆਂ ਇਸ ਫੋਨ ਨੇ ਹਾਂਜੀ -ਹਾਂਜੀ ਉਹ ਵੀਡੀਓ ਕਾਲ ਆ ਦੀ ਹਾਂਜੀ -ਹਾਂਜੀ ਹੋਰ ਸੁਣਾਓ ਬੋਲੋ ਕੀ ਪੁੱਛਣਾ ਸੂਟ ਦੇ ਬਾਰੇ ਬੋਲੋ
ਜੀ -ਜੀ
ਆਪਣੀ ਆਵਾਜ਼ ਹੀ ਇਦਾਂ ਬਣਾਈ ਜਾ ਰਹੀ ਹੈ ਕਿੱਦਾਂ ਕਰਾਂ ਗੱਲ ਸਮਝ ਜਿਮਾਰੀ, ਕਰੂਗਾ ਨਾ।
ਹੈਲੋ।
ਹੈਲੋ।
ਹੈਲੋ ਹਾਂਜੀ, ਹਾਂਜੀ ਬੋਲੋ।
ਹਾਂਜੀ ਮੈਂ ਤੁਹਾਡੇ ਨਾਲ ਗੱਲ ਕਰਦੀ ਪਈ ਸੀ।
ਗੱਲ ਕਰਦੀ ਪਈ ਸੀਗੀ। ਕੇ ਜਿਹੜਾ ਭਾਬੀ ਨੇ ਸੂਟ ਪਾਇਆ ਦਾ ਸੀ ਤੇ ਕਿੱਥੋਂ ਲਿੱਤਾ ਸੀ ਉਹਦੇ ਵਿਆਹ ਤੇ ਪਾਇਆ। ਅੱਛਾ, ਅੱਛਾ ਆਪਣੀ ਕਜਨ ਦੇ।
ਹਾਂਜੀ।
ਹਾਂਜੀ ਅੱਛਾ, ਅੱਛਾ ਉਹ ਸੂਟ ਤੇ ਦੇਖੋ। ਸ਼ਾਇਦ ਕਿਹੜਾ ਰੰਗ ਦਾ ਸੀ ਪਹਿਲਾਂ ਅ ਤੁਸੀਂ ਮੈਨੂੰ ਰੰਗ ਤੇ ਮੈਨਸ਼ਨ ਕਰੋ ਕੀ ਰੰਗ ਸੀ। ਮੇਰੇ ਹਿਸਾਬ ਨਾਲ ਕਰੀਮ- ਕਰੀਮ ਸੀ। ਉਹ ਕਰੀਮ ਕਲਰ ਦਾ ਸੂਟ ਉਹ ਤੇ ਸ਼ਾਇਦ ਮੇਰੇ ਹਿਸਾਬ ਨਾਲ ਨਾ। ਆ
ਅੱਛਾ
ਕਿੱਥੋਂ ਲਿਤਾ ਸੀਗਾ ਬ ਲਿਆ ਬੰਦਾ ਪਾਗਲ ਹੋ ਗਿਆ ਯਾਰ ਵੀਡੀਓ ਕਾਲ ਕਰੀ ਜਾ ਰਿਹਾ ਹਾਂਜੀ ਹੈਲੋ ਹੈਲੋ ਹਾਂਜੀ- ਹਾਂਜੀ ਬਿਲਾਸਪੁਰ ਸਾਈਡ ਤੋਂ ਲਿਆ ਸੀ ਆਪਣਾ ਸਢੋਰੇਆਲੇ ਅੱਛਾ -ਅੱਛਾ ੳਧਰੋ ਲਿਆ ਬਿਲਾਸਪੁਰ ਤੁਹਾਡੇ ਲਾਗੇ ਪੈਂਦਾ ਕਿ ਹਾਂਜੀ ਹਾਂਜੀ ਇਹ ਲਾੱਗੇ ਹੀ ਹੈਗਾ ਵੀ ਪੰਦਰਾਂ ਸੋਲਾਂ ਸੱਤਰਾਂ ਕਿਲੋਮੀਟਰ ਹੀ ਹੈਗਾ ਅੱਛਾ ਉਹ ਬੜੀ ਵਰਾਇਟੀ ਹੈਗੀ ਉੱਥੇ ਦੁਕਾਨ ਹੈਗੀ ਹੈ ਫੇਮਸ ਦੁਕਾਨ ਹੈਗੀ ਐਸੀ ਗੱਲ ਨਹੀਂ ਹੈਗੀ ਅਛਾ ਉਥੇ ਬਹੁਤ ਮ ਕਿਹਣਾ ਹਾਂ ਵਰਾਇਟੀ ਐ ਅੰਤਾ ਦੀ ਵਰਾਇਟੀ ਉਹਦੇ ਕੋਲ ਹੈਗੀ ਹੈ
ਅੱਛਾ ਮੇਰੀ ਨਾ ਸਿਸਟਰ ਇਨਲੋ ਦੀ ਮੈਰਿਜ ਏ ਤੇ ਉਹਨਾਂ ਨੇ ਸੂਟ ਵਗੈਰਾ ਬਣਾਣੇ ਨੇ ਅਤੇ ਮੈਂ ਕਿਹਾ ਚਲੋ ਮੈਂ ਆਪਣਾ ਵੀ ਲੈਲਾਂਗੀ ਮੈਂ ਤੁਹਾਡੇ ਤੋਂ ਪੁੱਛਣੀ ਆ
ਹਾਂਜੀ -ਹਾਂਜੀ ਬਸ ਮੈਂ ਤੁਹਾਨੂੰ ਸਹੀ ਰਾਏ ਦਿੰਦਾ ਤੁਸੀਂ ਆਪਣਾ ਤੁਹਾਡੇ ਤੋਂ ਥੋੜ੍ਹਾ ਮੇਰੇ ਹਿਸਾਬ ਨਾਲ ਤੀਹ ਕਿਲੋਮੀਟਰ ਪੈਂਦਾ ਸ਼ਾਇਦ ਠੀਕ ਹੈ ਨਾ ਸਾਡੇ ਇੱਦਰੋ ਪੰਦਰਾਂ ਪੈਂਦਾ ਤੁਹਾਨੂੰ ਤੀਹ ਪਏਗਾ ਆਪਣਾ ਲਾਗੇ ਹੈ ਵੇਖੋ ਜਾਂ ਅੰਬਾਲਾ ਵੀ ਤੁਹਾਨੂੰ ਤੀਹ ਪੈਣਾ ਵੇ ਇਹ ਵੀ ਤੁਹਾਨੂੰ ਤੀਹ ਪੈਣਾ ਵੇ ਠੀਕ ਹੈ ਨਾ ਦੋਨੋਂ ਹੀ ਠੀਕ ਹੈ ਦੋਨੋਂ ਜਗ੍ਹਾ ਠੀਕ ਨੇ ਵਦੀਆ ਮਿਲਦੇ ਹੈ ਵਰਾਇਟੀਆਂ ਹੈਗੀਆਂ ਵਾਧੂ ਅਛਾ ਤੇ ਅੰਬਾਲੇ ਕਿਸ ਸਾਈਡ ਤੋਂ ਅੰਬਲੇ ਆਪਣਾ ਮੇਨ ਬੱਸ ਸਟੈਂਡ ਹੈਗਾ ਅੰਬਾਲੇ ਦਾ ਅੰਦਰ ਸ਼ਹਿਰ 'ਚ ਅੰਬਾਲਾ ਸ਼ਹਿਰ ਜਾਣਾ ਹੈਗਾ ਠੀਕ ਹੈ ਨਾ ਅੰਬਾਲਾ ਕੈਂਟ ਨੀ ਅੰਬਾਲਾ ਕੈਟ ਤੋਂ ਅੱਗੇ ਅੰਬਾਲਾ ਸ਼ਹਿਰ ਹੈਗਾ ਹਾਂਜੀ -ਹਾਂਜੀ ਉਹਨਾਂ ਦਾ ਬੱਸ ਸਟੈਂਡ ਹੈਗਾ ਵ ਬੱਸ ਅਡਾੱ ਤੇ ਉੱਥੇ ਬਾਹਰ ਹੀ ਸਾਰੀ ਹੋਲਸੇਲ ਦੀ ਦੁਕਾਨਾਂ ਹੈਗੀਆਂ ਉੱਥੇ ਜਿੰਨੇ ਵੀ ਦਾਜ ਵਰੀ ਦੇ ਸੁਟ ਅਧਿਕਤਰ ਬੰਦੇ ਉੱਧਰੋਂ ਹੀ ਘ ਲਿਆਦੇ ਆ ਠੀਕ ਹੈ ਨਾ
ਅੱਛਾ ਉੱਦਰੋਂ ਸ਼ੋਪਿੰਗ ਕਰਦੇ ਹਾਂ
ੇ ਆਪਣੇ ਰਿਟੇਲ ਆਲੇ ਆਗੇ ਨੇ ਉਹ ਵੀ ਉ ਸ਼ੋਪਿੰਗ ਕਰਕੇ ਵੇਚ ਰਹੇ ਨੇ ਚਲੋ ਕੋਈ ਨੀ ਮੈਂ ਤੁਹਾਡੇ ਉਹ ਕੰਨਫਰਮ ਕਰਨਾ ਚਾਹੁੰਦੇ ਸੀ ਹ ਹ ਬੰਦੇ ਨੇ ਬੜਾ ਦੁਖੀ ਵੀਡੀਓ ਕਾਲ ਕਰਕੇ
ਸੱਚ ਸੱਚੀ
ਫੋਨ ਆਇਆ ਮੈਂ ਕਿਹਾ ਚਲੋ ਮੈਂ ਕਿਹਾ ਚਲੋ ਕਿੰਨੇ ਚਿਰਾਂ ਵਾ ਫੋਨ ਆਇਆ ਤਾਂ ਤੇ ਮੈਂ ਉਹਦਾ ਫੋਨ ਨੀ ਪਿਕ ਕਰ ਰਿਹਾ ਤੇ ਮੈਂ ਕਿਹਾ ਇੱਥੇ ਕੱਟਿਆ ਜਾਣਾ ਫੋਨ ਠੀਕ ਹੈ ਨਾ ਫਿਰ ਮੈਨੂੰ ਵੀ ਟੈਮ ਨਹੀਂ ਮਿਲੇਗਾ
ਹਾਂਜੀ -ਹਾਂਜੀ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ
ਜਿਦਾ ਫੋਨ ਆਇਆ ਆ ਰਿਹਾ ਨਾ ਉਹਨੇ ਘੱਟੋ ਘੱ ਘੰਟਾ ਡੇਢ ਘੰਟਾ ਗੱਲ ਕਰਨੀ ਫਿਰ ਫਿਰ ਦੋ ਤਿੰਨ ਬਾਅਦ ਦੋ ਤਿੰਨ ਦਿਨ ਬਾਅਦ ਹੋਣੀ ਤੁਹਾਡੇ ਨਾਲ ਗਲ ਹਾਂਜੀ ਬਿਲਕੁਲ ਕ ਗੱਲ ਸੁਣੋ ਜਿੜੇ ਤੁਸੀਂ ਦੁਕਾਨਾਂ ਦੱਸੀਆਂ ਨੇ ਹਾਂਜੀ ਇਹਦੇ ਤੇ ਤੇ ਸਾਨੂੰ ਰੇਡੀਮੇਡ ਔਰ ਵਰਾਇਟੀ ਮਿਲ ਜਾਏਗੀ ਹਾਂਜੀ- ਹਾਂਜੀ ਦੋਨੋ ਦੋਨੋ ਮਿਲ ਜਾਣ ਅੱਛਾ ਰੇਡੀਮੇਟ ਵੀ ਜੋ ਵੀਔਰ ਅਣਸਟਚਿ ਵੀ ਹੋ ਓਕੇ ਓਕੇ ਤੇ ਪ੍ਰਾਈਜ਼ ਵਗੈਰਾ ਸਹੀ ਹੈ ਨਾ ਹਾਂ ਮੈਂ ਕਹਿੰਦਾ ਬੈਸਟ ਹੈ ਤੁਹਾਨੂੰ ਦਸ ਤੇ ਰੇਆ ਅੰਬਾਲੇ ਜਿੰਨੀ ਆ ਸਾਡੇਥ ਲੋਕ ਲ ਛਟ ਅੰਬਾਲੇ ਦੀ ਜੇਹੜੀ ਦੱਸ ਰਹੇ ਹੋ ਹੋਲਸੇਲ ਦੱਸ ਰਹੇ ਹੋ ਤੇ ਜਿਹੜੀ ਤੁਸੀਂ ਇਹ ਦੱਸਦੇ ਬਿਲਾਸਪੁਰ ਵਾਲੀ ਉਹ ਵੀ ਹੋਲਸੇਲ ਦੀ ਹਾਂਜੀ ਹਾਂਜੀ ਹਾਂਜੀ ਉਹ ਵੀ ਹੋਲਸੇਲ ਦੀ ਹੈਗੀ ਹੈ। ਉਹ ਤੇ ਉਹਨਾਂ ਨੇ ਪਤਾ ਕੀ ਕੀਤਾ ਉਹ ਸ਼ੋਪ 'ਤੇ ਇਹ ਆਵਾਜ਼ ਬੜੀ ਕੱਟ ਰਹੀ ਹੈ ਤੁਹਾਡੀ ਅੱਜ ਨੈੱਟਵਰਕ ਬੜਾ ਇਸ਼ੂ ਆ ਰਿਹਾ ਉਹ ਕਰ ਨ ਬੜਾ ਟਰੀ ਇਸ਼ੂ ਆ ਹੈਲੋ ਲੋ ਹਾਂਜੀ ਬੜਾ ਨੈਟਵਰਕ ਇਸ਼ੂ ਆ ਰਿਆ ਵਾ ਤੁਡੀ ਬੜੀ ਘੱਟਈ ਹੈ
ਪਤ ਕੀ ਚੱਲਦਾ ਪਿਆ